ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਓ ਤੁਸੀਂ?
ਮੈਂ ਠੀਕ ਆ ਤੁਸੀਂ ਦੱਸੋ?
ਮੈਂ ਵੀ ਵਧੀਆ ਜੀ ਹੋਰ ਕੀ ਕਰਦੇ ਸੀ।
ਕੁਛ ਨਹੀਂ ਬਸ ਸੋਚ ਰਹੇ ਸੀ ਕਿ ਪੈਸੇ ਕਿਵੇਂ ਸੇਵ ਕਰੇ ਜਾਏ ਹੋਰ ਕਿਉਂਕਿ ਜਿੰਨਾ ਵੀ ਤੁਸੀਂ ਕਰ ਲਓ ਸੇਵਿੰਗ ਓਨੀੇ ਘੱਟ ਐ ਜਿਸ ਹਿਸਾਬ ਨਾਲ ਮਹਿੰਗਾਈ ਵੱਧ ਰਹੀ ਐ ਬਸ ਉਸੇ ਬਾਰੇ ਹੀ ਥੋੜਾ ਬਹੁਤ ਸੋਚ ਪੁਛ ਰਹੀ ਸੀ।
ਹਾਂਜੀ, ਹਾਂਜੀ ਸਹੀ ਆ ਬ ਅੱਜ ਕੱਲ੍ਹ ਤਾਂ ਮਤਲਬ ਘਰ ਦੇ ਜਿੰਨੇ ਜੀਅ ਕਮਾਣ ਉਹ ਵੀ ਘੱਟ ਦੇਖਿਆ ਜਾਵੇ ਤਾਂ ਮਹਿੰਗਾਈ ਇੰਨੀ ਵੱਧ ਚੁੱਕੀ ਐ।
ਹਾਂਜੀ, ਅੱਜ ਕੱਲ ਖਰਚੇ ਜ਼ਿਆਦਾ ਨੇ ਕਮਾਈਆਂ ਕੱਟ ਨੇ ਤੇ। ਅੱਜ-ਕੱਲ੍ਹ ਤੇ ਛੋਟੇ ਮੋਟੇ ਖਰਚੇ ਕਿੰਨੇ ਨਿਕਲ ਆਂਦੇ ਨੇ। ਕਦੀ ਬੱਚਿਆਂ ਦਾ ਕੁਛ, ਕਦੀ ਨਿਆਣਿਆਂ ਦਾ। ਕੁਛ, ਕਦੇ ਖੁੱਦ ਦਾ ਈ ਕੁੱਛ ਐ।
ਤੇ ਅੱਜ-ਕਲ, ਤੇ ਤੁਸੀਂ ਸਭ ਜਾਓਗੇ, ਤੇ ਬਸ ਓਥੇ ਵੀ ਇੰਨੀ ਮਹੰਗਾਈ ਕਿ ਪੁੱਛੋ ਨਾ ਸੌ-ਦੋ-ਸੌ ਰੁਪਏ ਦੇ ਤੇ ਸਿਰਫ ਆਲੂ ਪਿਆਜ ਹੀ ਆਂਦੇ ਨੇ, ਹੋਰ ਕੁਛ ਆਂਦਾ ਵੀ ਨੀ ਐ। ਤੇ ਉਹ ਦੇ ਬਿਨਾਂ ਹੋਰ ਤੁਸੀਂ ਸਬਜ਼ੀ ਲੈਣ ਜਾਓ ਤੇ ਸਮਝੋ ਤੁਸੀਂ ਹਜ਼ਾਰ ਰੁਪਏ ਕਿੱਥੇ ਵੀ ਨੀ ਗਏ।
ਸਹੀ ਕਿਹਾ ਆ ਹੁਣ ਦੇਖ ਲਓ ਪਹਿਲੇ ਵੀ ਸਕੂਲ ਦੀਆਂ ਫੀਸਾਂ ਘੱਟ ਹੁੰਦੀਆਂ ਸੀ ਹੁਣ ਲੱਖ, ਲੱਖ ਤੋਂ ਘੱਟ ਹੈ ਨਹੀਂ। ਮਤਲਬ ਸਕੂਲ
ਹਾਂਜੀ ਉਹ ਤੇ ਬਹੁਤ ਐ ਮੇਰਾ ਨਿਆਣਾ ਵੀ ਦੋ ਦੂਜੀ ਕਲਾਸ ਚ ਪੜ੍ਹਦਾ। ਉਹਦੀ ਆ ਅ ਮਤਲਬ ਫੀਸ ਇੰਨੀ ਜ਼ਿਆਦਾ ਨਾ ਕਿ ਜਿੰਨੀ ਦੇ ਤੇ ਬੰਦਾ ਬੀਟੈਕ ਕਰ ਲੇ। ਇੰਨੀ ਜ਼ਿਆਦਾ ਫੀਸ ਹੈਗੀ ਐ ਮਤਲਬ ਫਸਟ ਕਲਾਸ ਚ ਹੀ ਫਸਟ ਕਲਾਸ ਚ ਹੀ ਮੈਨੂੰ ਮਤਲਬ ਕੀ ਦੱਸਾਂ ਲੱਖ, ਲੱਖ ਡੇਢ, ਡੇਢ ਲੱਖ ਰੁਪਏ ਜਾ ਰਹੇ ਆ। ਤੇ ਇਹਨੇ ਚ ਤੇ ਬੰਦੇ ਦਾ ਮੇਰੇ ਖਿਆਲ ਤੋਂ ਇੱਕ ਸਾਲ ਦੀ ਬੀਟੈਕ ਹੋ ਜਾਂਦੀ ਆ। ਆਪਾਂ ਹੁਣੇ ਈ ਇਨਾ ਲਗਾ ਰੇ ਆ, ਤੇ ਵੱਡੇ ਹੋ ਕੇ ਮੈਨੂੰ ਤਾਂ ਲੱਗਦਾ, ਜਦੋਂ ਜਦ ਤੱਕ ਵੱਡ ਵੱਡਾ ਹੋਏਗਾ, ਮੇਰਾ ਮੁੰਡਾ ਤਦ ਤੱਕ ਪਤਾ ਨੀ ਆ ਕੁਛ ਹੋਰ ਗ੍ਰੈਜੂਏਸ਼ਨ ਕਰਨ ਦਾ ਸੋਚੇਗਾ, ਤਦ ਤੱਕ ਪਤਾ ਨੀ ਕਿੰਨੇ ਪੈਸੇ ਲੱਗ ਜਾਣਗੇ।
ਸਈ ਕਿਆ ਅੱਜ-ਕੱਲ ਮਗਾੰਈ ਇਨੀ ਵੱਧ ਚੁੱਕੀ, ਮਤਲਬ ਨਾ ਆਪਾਂ ਜੇ ਕੁੱਝ ਸੋਚਦੇ ਆ ਮੈਨੂੰ ਪੈਲਾਂ ਪੈਸੇ ਆ ਜਾਂਦੇ ਆ ਕਿ, ਹਾਂ-ਹਾਂ, ਇੰਨੀ ਫੀਸ ਆ। ਉੱਥੇ ਇੰਨੇ-ਇੰਨੇ ਪੈਸੇ ਲੱਗਣੇ ਆ। ਮੇਰਾ ਹੀ ਦੇਖਲੋ, ਮੈਂ ਮਤਲਬ ਹੁਣ ਆਊਟ ਆਫ ਇੰਡੀਆ ਜਾ ਰੀ ਆ, ਤੇ ਹੁਣ ਮੈਂ ਫਿਲਹਾਲ, ਤਹਾਨੂੰ ਜੋ ਸੱਚ ਗੱਲ ਆ, ਓ ਦੱਸਦੀ ਮੈਂ ਡੇਢ ਲੱਖ ਦੀ ਤਾਂ ਕੱਲੀ ਸ਼ੋਪਿੰਗ ਈ ਸ਼ੋਪਿੰਗ ਓ ਚੋਂ ਵੀ ਮੈਨੂੰ ਹਲੇ ਲੱਗ ਰਿਆ ਕੀ ਹਲੇ ਮੈਂ ਬੋਤ ਕੱਟ ਸ਼ੋਪਿੰਗ ਕੀਤੀ ਆ। ਔ ਚੋਂ ਵੀ ਕੱਪੜੇ ਲੈ ਲੇ। ਘਰ ਦਾ ਸਮਾਨ, ਮਤਲਬ ਉੱਥੇ ਜੋ ਮੈਂ ਪਾਂਡੇ ਵਗੈਰਾ ਲੈ ਕੇ ਜਾਣੇ, ਕੁੂਕਰ, ਕੜਾਈ, ਉਹ ਸਾਰਾ ਲਿਆ।
ਉਹੀ ਏ, ਅੱਜ-ਕੱਲ ਤੇ ਤੁਸੀਂ-ਤੁਸੀਂ ਇੱਕ ਇੱਕ ਐ ਤੇ ਐ ਈ ਹੋ ਗਿਆ ਨਾ, ਤੁਸੀਂ ਇੱਕ ਗ੍ਰਸਤੀ ਜਮਾਨ ਜਾ ਰਹੇ ਔ। ਥੇ ਤੇ ਤਾਨੂੰ ਛੋਟੀ-ਮੋਟੀ ਚੀਜ਼ਾਂ, ਤੇ ਚਾਈਦੀਆਂ ਚਾਈਦੀਆਂ। ਅੱਜ-ਕੱਲ੍ਹ ਤੇ ਤੁਸੀਂ ਮਤਲਬ, ਬੱਚੇ ਦੀ ਵੀ ਕੋਈ ਵੀ ਚੀਜ਼ ਖਰੀਦਣ ਜਾਓ ਯਾਂ ਆਪਣੇ ਵਾਸਤੇ ਹੀ ਕੋਈ ਚੀਜ਼ ਖ਼ਰੀਦਣ ਜਾਓ, ਓਦੇ ਵਾਸਤੇ ਤੁਸੀਂ ਮਤਲਬ ਪੰਜ-ਸੌ ਰੁਪਏ ਤੇ ਜੇਬ ਚ ਪਾ ਕੇ ਚੱਲੋ ਈ ਚੱਲੋ। ਔਸ ਤੋਂ ਪੈਲਾਂ ਤੇ ਤਾਨੂੰ ਟਰਾਂਸਪੋਰਟ ਉਸ ਤੋਂ ਪੈਲਾਂ ਤੇ ਤਾਨੂੰ ਟਰਾਂਸਪੋਰਟ ਹੀ ਪੰਜ ਸੌ ਦਾ ਪੈ ਜੇਗਾ, ਅਗਰ ਤੁਸੀਂ ਕਿੱਥੇ ਮੋਲ ਵ ਵਗੈਰਾ ਜਾਣਾ ਏ ਤੇ।
ਸਈ ਕਿਆ, ਸਈ ਕਿਆ, ਤੇ ਉਹੀ ਫੇਰ। ਹਲੇ ਡੇਢ ਲੱਖ ਦੀ ਸਿਰਫ ਸ਼ੋਪਿੰਗ ਹੋਈ ਐ। ਜੀ ਚੋਂ ਮੈਂ ਥੋੜੇ-ਬੋਤ ਕੱਪੜੇ ਲਏ ਨੇ, ਜ਼ਾਦਾ ਪਾਂਡੇ ਲਏ ਨੇ ਤੇ ਦੋ ਮੈਂ ਤੈਣ ਟੈਚੀ ਲੈਣੇ ਜੀ ਚੋਂ ਤੇ ਹਲੇੇ ਵੀ ਮੈਨੂੰ ਘੱਟ ਲੱਗ ਰੇ ਅ ਕਿ ਨਈ, ਹੋਰ ਇੱਕ-ਦੋ ਸਮਾਨ ਲੈਲਾ, ਹਣਾ ਬਟ ਵੇਟ ਵੀ ਦੇਖਣਾ ਕਿ ਵੇਟ ਵੀ ਪੂਰਾ ਹੋਵੇ ਹੈਨਾ। ਮਤਲਬ ਜੇ ਵੇਟ ਜ਼ਾਦਾ ਹੋ ਗਿਆ, ਫਿਰ ਐਕਸਟਰਾ ਮਨੀ ਪੇ ਕਰਨੀ ਪੈਣੀ ਐ, ਔਥੇ ਵੀ ਪੈਸੇ ਹੀ ਲੱ
ਉਹ ਤੇ ਹੈ ਹੀ ਐ, ਬਲਕਿ ਬਾਰ ਜਾਣ ਵਾਲੇ ਤੇ ਅ ਦੇਸ਼ਾਂ ਦੇ ਵਿੱਚ ਤੁਸੀਂ ਜਾ ਵੀ ਰਹੇ ਔ, ਤੇ ਔਥੇ ਤੇ ਜ਼ਾਦਾ ਹੀ ਪੈਸਾ ਲੈਂਦੇ ਨੇ। ਇਥੇ ਤੇ ਚਲੋ, ਥੋੜਾ ਰੈਮ ਵੀ ਖਾ ਲੇੰਦੇ ਨੇ ਇੰਡੀਆ ਦੇ ਅੰਦਰ, ਪਰ ਉੱਥੇ ਤੇ ਬਹੁਤ ਹੀ ਜ਼ਿਆਦਾ ਐ।
ਹਾਂਜੀ-ਹਾਂਜੀ, ਸਈ ਕਿਹਾ ਹੁਣ ਦੇਖ ਲੋ। ਮੈਂ ਮਤਲਬ ਦੇਡ ਲੱਖ ਦਾ ਅੱਡ ਕਰ ਦੋ ਤੁਸੀਂ ਉਹ ਮੈਂ ਜੋ ਪੜ੍ਹਾਈ ਕੀਤੀ ਉੱਥੇ ਸੱਠ ਲੱਖ ਮਤਲਬ ਸੱਠ ਹਜ਼ਾਰ ਰੁਪਿਆ ਸੋਰੀ। ਸੱਠ ਹਜ਼ਾਰ ਰੁਪਏ ਉੱਥੇ ਖਰਚ ਹੋਇਆ ਹਨਾ ਮਤਲਬ ਆਈਲੈਟਸ ਵਗੈਰਾ ਕਰਨ ਚ ਉੱਥੇ ਗਿਆ। ਤੇ ਡੇਢ ਲੱਖ ਦੀ ਸ਼ੋਪਿੰਗ ਹੋ ਗਈ, ਹੁਣ। ਬਾਰਾਂ ਲੱਖ ਅਸੀਂ ਫੀਸ ਭਰੀ ਏ ਉਹ ਕਾਲਜ ਜਿੱਥੇ ਮੈਂ ਅੱਗੇ ਜਾ ਕੇ ਪੜ੍ਹਾਈ ਕਰਨੀ ਆ। ਮਤਲਬ ਛੇ-ਛੇ। ਲੱਖ ਇੱਕ-ਇੱਕ ਸਾਲ ਦੀ ਫੀਸ ਸੀ ਤੇ ਮੈਂ ਦੋਨੋ ਸਾਲ ਦੀ ਉਰੋਂ ਹੀ ਕਲੀਅਰ ਕਰਕੇ ਚੱਲਿਆ ਕਿਉਂਕਿ ਦੇਖੋ ਅੱਗੇ ਮੈਨੂੰ ਵੀ ਨੀ ਪਤਾ ਉੱਥੇ ਮੈਨੂੰ ਜੋਬ ਮਿਲਣੀ ਐ ਨੀ ਮਿਲਣੀ ਐ ਮੇਰੇ ਤੋ ਫੀਸ ਕਲੀਅਰ ਆ, ਹੋਣੀ ਆ ਜਾਂ ਨਈ ਹੋਣੀ
ਉਹ ਤੇ ਹੈ ਹੀ ਐ, ਬੋਤ ਕੁੱਛ ਸੋਚਣਾ ਪੈਂਦਾ। ਨਾਲੇ ਵੀਜ਼ਾ ਵਗੈਰਾ ਵੀ ਤੁਸੀਂ ਦੁਬਾਰਾ ਰੇਨਿਊ ਕਰਵਾਓਗੇ। ਕਰਵਾਓਗੇ, ਔ ਬਾਕੀ ਕਿ ਵਰਕਿੰਗ ਵੀਜ਼ਾ ਲੱਗਦਾ ਹੈ। ਟਿਕਟਾਂ ਇੰਨੀ ਮੰਗਿਆਂ ਨੇ ਆਪਾਂ ਹੁਣ ਇੰਡੀਆ ਚ ਹੀ ਰੈ ਕੇ, ਅਗਰ ਕਿੱਥੇ ਸਫ਼ਰ ਕਰਨਾ ਹੈ ਤੇ ਪਲੇਨ ਦੀ ਟਿਕਟ ਹੀ ਕਿੰਨੀ ਮੈੰਗੀ ਏ। ਪਲੇਨ ਦੀ ਟਿਕਟ ਤੇ ਟ੍ਰੇਨ ਦੀ ਟਿਕਟ ਆਲਮੋਸਟ ਸੇਮ ਹੋ ਗਈ ਐ।
ਹਾਂਜੀ-ਹਾਂਜੀ, ਡੇਢ ਲੱਖ ਤੋਂ ਟਿਕਟਾਂ ਵੀ ਕੱਟ ਨੇ। ਹਾਲੇ ਮੈਂ ਟਿਕਟ ਵੀ ਲੈਣੀ ਆ। ਤੇ ਵੀਜ਼ਾ ਵਗੈਰਾ ਲਗਾਇਆ, ਜੋ ਏਜੰਟ ਵਗੈਰਾ ਪੈਸੇ ਦਿੱਤੇ ਆ, ਉਹ ਅੱਡ ਰੈਗੇ, ਠੀਕ ਆ। ਤੇ ਹੁਣ ਬਾਕੀ ਦੇਖ ਲੋ। ਬਾਕੀ ਖਰਚੇ, ਛੋਟੇ-ਮੋਟੇ ਤਾਂ ਨਿਕਲੀ ਜਾਣੇ ਆ, ਜਦ ਤੱਕ ਮੈਂ ਤੁੁਰਨਾ ਨੀ।
ਹਾਲੇ ਤੇ ਤੁਸੀਂ, ਤੁਸੀਂ ਤੇ ਹੁਣ ਔਥੇ ਜਾ ਕੇ ਜੋਬ ਤੇ ਪੜ੍ਹਾਈ ਦਾ ਸੋਚ ਰਹੇ ਹੋ, ਮੈਂ ਤੇ ਆਪਣੇ ਜਵਾਕ ਦਾ ਸੋਚ ਰਹੀ ਹਾਂ ਹਾਲੇ ਉਹ ਦੂਜੀ ਕਲਾਸ ਚ ਏ। ਤਾਂ ਇੰਨਾ ਕ ਖਰਚਾ ਪੈ ਰਿਹਾ। ਜਦ ਤਾਂ ਤੁਹਾਡੀ ਉਮਰ ਚ ਆਏਗਾ ਤੇ ਆਪਾਂ ਨੂੰ ਪਤਾ ਨੀ ਕੀ-ਕੀ ਕਿੰਨਾ ਖਰਚਾ ਕਰਨਾ ਪੈਣਾ। ਥੋੜਾ ਦਿਮਾਗ ਜਿਹਾ ਖਰਾਬ ਜਿਹਾ ਹੋ ਜਾਂਦਾ ਕਿ ਕਿਵੇਂ ਪੈਸਾ ਕਮਾਵਾਂ, ਕਿਵੇਂ ਨਈ, ਕੀ ਕਰੀਏ ਕਿਉਂਕਿ ਇੱਕ ਇੱਕ ਬੰਦੇ ਦੀ ਕਮਾਈ ਨਾਲ ਘਰ ਨਹੀਂ ਚੱਲ ਸਕਦਾ, ਜਿਸ ਹਿਸਾਬ ਨਾਲ ਮਹਿੰਗਾਈ ਚੱਲ ਰਹੀ ਐ। ਮੈਂ ਵੀ ਉਹੀ ਥੋੜ੍ਹਾ ਬਹੁਤ ਦੇਖ ਰਹੀ ਸੀ ਕਿ ਮੈਨੂੰ ਥੋੜਾ ਬਹੁਤ ਆਰਟ ਆਂਦੀ ਐ ਤੇ ਮੈਂ ਉਹਦੀ ਹੀ ਅਹ ਕਲਾਸਿਸ ਲੈਣ ਦੀ ਸੋਚ- ਰਹੀ ਸੀ। ਥੋੜਾ ਪੋਸਟਰ ਵੋਸਟਰ ਡਿਜ਼ਾਇਨ ਕਰ ਰਹੀ ਸੀ ਕਿ ਥੋੜਾ ਪਾਵਾਂ ਮੈਂ ਸੋਸ਼ਲ ਮੀਡੀਆ ਤੇ ਤੇ ਅ ਕਲਾਸਿਸ ਲਵਾਂ ਤੇ ਥੋੜਾ ਬਹੁਤ ਮੇਰੀ ਵੀ ਸਾਈਡ ਅਰਨਿੰਗ ਹੋਏ। ਉਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬੱਚਿਆਂ ਦੀ ਛੋਟੀ ਮੋਟੀ ਚੀਜ਼ਾਂ ਹੁਣ ਬੱਚਿਆਂ ਨੂੰ ਕਿੰਨਾ ਸਮਝਾ ਦੇਈਏ। ਕਿ ਮਹਿੰਗਾਈ ਹੈ ਮਹਿੰਗਾਈ ਹੈ ਬੱਚੇ ਤੇ ਵਿਚਾਰੇ ਕਹਿਣਗੇ ਈ ਨਾ ਕਿ ਜਦੋਂ ਦੇਖੋ ਤੁਸੀਂ ਮਹਿੰਗਾਈ। ਦਾ ਹੀ ਹੋਣਾ ਰੋਂਦੇ ਰਹਿੰਦੇ ਉ ਕਿਉਂਕਿ।
ਪਰ ਇਹ ਥੋੜ੍ਹੀ ਇੰਜੋਏ ਕਰਦੀ ਹਨਾ।
ਹਾਂਜੀ ਉਹ ਤੇ ਹੈ ਹੀ ਹੈ। ਅੱਜ ਕੱਲ ਪੜ੍ਹਾਈਆਂ ਇੰਨੀਆਂ ਮਹਿੰਗੀਆਂ ਨੇ ਤੁਸੀਂ ਕਿੱਥ। ਇੱਥੇ ਵੀ ਚਲੇ ਜਾਓ ਤੁਸੀਂ ਬਾਹਰ ਅਗਰ ਘੁੰਮਣ ਜਾ ਰਹੇ ਹੋ ਜਾਂ ਦੋ ਜਾਣ ਵੀ ਬਾਹਰ ਅਗਰ ਰੋਟੀ ਖਾਣ ਵੀ ਜਾ ਰਹੇ ਨਾ ਸੋਚ। ਸੋਚ ਰਹੇ ਨੇ ਤੇ ਤੁਸੀਂ ਸਮਝੋ ਦੋ ਢਾਈ ਹਜ਼ਾਰ ਰੁਪਏ ਕਿੱਥੇ ਵੀ ਨਹੀਂ ਗਏ। ਸਿਰਫ ਰੋਟੀ ਖਾਣ ਖਾਣ ਦੇ।
ਮੈਂ ਤੁਹਾਨੂੰ ਇਹੀ ਕਹਿ ਰਹੀ ਹੁਣ ਮੇਰਾ ਬਰਡੇ ਸੀ ਦੋ ਤਿੰਨ ਦਿਨ ਪਹਿਲਾਂ ਤੇ ਅਸੀਂ। ਨਾ ਮਤਲਬ ਹੁਣ ਮਤਲਬ ਘਰਦੇ ਕਹਿੰਦੇ ਕਿ ਏਟੀਨ ਦੀ ਹੋ ਗਈ ਕੰਪਲੀਟ ਚੱਲ ਆਪਾਂ ਬਾਹਰ ਮਨਾ ਆਣੇ ਹਾਂ ਹੈਨਾ। ਤੇ ਅਸੀਂ ਚਲੋ ਸਾਰੀ ਫੈਮਿਲੀ ਬਾਹਰ ਗਏ ਬਾਈ ਸੋ ਬਿੱਲ ਆਇਆ ਨਾਲੇ ਬਸ। ਕੁਛ ਇੰਨਾ ਖਾਧਾ ਵੀ ਨੀ। ਬਟ ਬਿੱਲ ਇੰਨਾ ਜ਼ਿਆਦਾ ਆ ਗਿਆ ਅਸੀਂ ਦੇਖ ਕੇ ਹੈਰਾਨ ਮਤਲਬ ਇੰਨਾ ਕੁਛ ਖਾਧਾ ਨੀ ਬਿੱਲ ਇੰਨਾ ਆ ਗਿਆ।
ਉਹੀ ਹੈ ਉਹੀ ਹੈ ਮਤਲਬ ਸ਼ਹਿਰ ਸ਼ਹਿਰ ਦਾ ਡਿਫਰੈਂਸ ਹੈਗਾ ਏ ਤੁਸੀਂ ਉੱਥੇ ਬਾਈ ਸੌ ਦਾ ਸੋਚ ਰਹੇ ਓ ਆਪਾਂ ਇੱਥੇ ਹਸਬੈਂਡ ਵਾਈਫ। ਅਗਰ ਚਲੇ ਜਾਣ ਨਾਲ ਛੋਟਾ ਜਿਹਾ ਜਵਾਕ ਕੇ ਜਵਾਕ ਕਿੰਨਾ ਖਾ ਲੇਗਾ ਤਾਂ ਬਾਈ ਸੌ ਬਿੱਲ ਆ ਜਾਂਦਾ। ਆਪਾਂ ਤੇ ਸੋਚ ਵੀ ਨਹੀਂ ਸਕਦੇ ਔਰ ਖੁਦਾ ਨਾ ਖ਼ਾਸਤਾਂ ਅਗਰ। ਕਿਸੇ ਨੂੰ ਰੋਟੀ ਬਾਹਰ ਦੀ ਨਹੀਂ ਵੀ ਅੱਛੀ ਲੱਗੀ ਪਚੀ ਨਹੀਂ। ਤੇ ਫੇਰ ਬਾਅਦ ਚ ਡਾਕਟਰ ਦੇ ਚੱਕਰ ਗੇੜੇ ਕੱਟੋ ਉਹ ਅਲੱਗ ਉਹਦਾ ਖਰਚਾ ਹੈ। ਇੱਕ ਇਹ ਵੀ ਪਗਾਮ ਆ ਜਾਂਦਾ ਕਿਉਂਕਿ ਅੱਜ ਕੱਲ੍ਹ ਲੋਕੀ ਬਾਹਰ। ਕਿਹੜੀ ਚੀਜ਼ ਮਿਲ ਰਹੀ ਹੈ ਜਰੂਰੀ ਨਹੀਂ ਹੈ ਨਾ ਕਿ ਉਹ ਪਿਓਰ ਹੀ ਹੋਏ ਪਹਿਲਾਂ ਜਿਹੜਾ ਹਿਸਾਬ ਚੱਲਦਾ। ਸੀ ਉਹ ਅਲੱਗ ਸੀ ਹੁਣ ਤੇ ਬਾਹਰ ਦੀ ਰੋਟੀ ਖਾ ਕੇ ਬਹੁਤ। ਕੁਛ ਉਹਨਾਂ ਨੂੰ ਮਿਲ ਜਾਂਦਾ ਹੈ ਕਿਤੇ ਕਿਸੇ ਨੂੰ ਡਾਇਰੀਆ ਹੋ ਗਿਆ ਕਿਸੇ ਨੂੰ ਫੂਡ ਪੁਆਇਜਨਿੰਗ ਹੋ ਗਈ ਕਿਸੇ ਨੂੰ ਕੁਛ ਹੋ ਗਿਆ। ਮੈਂ ਤੇ ਆਪ ਡਰਦੇ ਡਰਦੇ ਬਾਹਰ ਜਾ ਕੇ ਰੋਟੀ ਖਾਂਦੀ ਹਾਂ।
ਹਾਂਜੀ ਨਾਲੇ ਅੱਜ ਕੱਲ੍ਹ ਨਾ ਬੱਚਿਆਂ ਨੂੰ ਸਹਿਣ ਵੀ ਨੀ ਹੁੰਦੀ ਦੇਖਿਆ ਜਾ ਬਾਹਰ ਦੀ ਰੋਟੀ ਉਹ ਹੇਵੀ ਹੋ ਜਾਂਦੀ ਹੈ। ਚ ਹੋ ਜਾਂਦੇ ਬਿਮਾਰ।
ਹਾਂਜੀ ਉਹ ਵੀ ਹੈ ਬੱਚਿਆਂ ਨੂੰ ਤੇ ਬਹੁਤ ਨਾਲੇ ਬੱਚਿਆਂ ਨੂੰ ਡਾਕਟਰ ਕੋਲ ਲੈ ਕੇ ਜਾਓ ਫਿਰ ਦੁਨੀਆਂ ਭਰ ਦੇ ਉੱਥੇ ਖਰਚੇ ਹੋ ਜਾਂਦੇ ਨੇ ਚਲੋ। ਪੈਸੇ ਦੀ ਤਾਂ ਕੋਈ ਗੱਲ ਨੀ ਲੇਕਿਨ ਬ ਬੱਚਾ ਨੇ ਬਾਹਰ ਇੰਜੋਏ ਆਪਾਂ ਕਰਨ ਗਏ ਫੇਰ ਬੱਚਾ ਬਿਮਾਰ ਪੜ ਜਾਏ ਤੇ ਖੁਦ ਵੀ। ਖੁਦ ਨੂੰ ਵੀ ਲੱਗਦਾ ਯਾਰ ਕਿ ਕਿਉਂ ਹੀ ਗਏ ਆਪਾਂ ਬਾਹਰ। ਇਸ ਤੋਂ ਚੰਗਾ ਤੇ ਨਾ ਹੀ ਜਾਂਦੇ।
ਹਾਂਜੀ ਉਹ ਤਾਂ ਗੱਲ ਹੈ ਬਟ ਮੇ ਤਾਂ ਤੁਹਾਨੂੰ ਮੈਂ ਆਪਦਾ ਐਗਜਾਮਪਲ ਦੇਰੀ ਕਿ ਅਸੀਂ ਉਸ ਦਿਨ ਬਾਹਰ ਗਏ ਬੱਟ। ਇੰਨਾ ਬਿੱਲ ਆ ਗਿਆ ਨਾਲੇ ਇੰਨਾ ਕੁਛ ਜ਼ਿਆਦਾ ਹੈਵੀ ਖਾਧਾ ਵੀ ਨੀ ਬਸ ਪਨੀਰ ਦੇ ਆਈਟਮ ਸੀ ਜੋ ਖਾਧੇ। ਤੇ ਇੱਕ ਕਾਜੂ ਦਾ ਆਈਟਮ ਸੀ ਤੇ ਬਾਕੀ ਰੋਟੀ ਸੀ ਚਾਵਲ ਸੀ। ਅਸੀਂ ਮੈਂਮਬਰ ਵੀ ਕਿੰਨੇ ਸੀ ਤੁਸੀਂ ਮੰਨੋਗੇ ਨੀ ਅਸੀਂ ਛੇ ਮੈਂਮਬਰ ਸੀ ਬਸ ਜਾਣ ਆਲੇ ਵੀ।
ਉਹੀ ਹੈ ਨਾ ਅੱਜ ਕੱਲ੍ਹ ਤੇ ਖਰਚੇ ਇੰਨੇ ਜ਼ਿਆਦਾ ਨੇ ਤੇ ਕਮਾਈਆਂ ਉਸ ਹਿਸਾਬ ਨਾਲ ਮਿਲ ਨੀ ਰਹੀਆਂ ਨੇ। ਨਾਲੇ ਅਹ ਮਹਿੰਗਾਈ ਕਰਕੇ ਨਾ ਕੰਪਨੀਆਂ ਦੇ ਵਿੱਚੋਂ ਵੀ ਲੋਕਾਂ ਨੂੰ ਕੱਢੀ ਜਾ ਰਹੇ ਨੇ ਤੇ। ਦੂਜਾ ਕੋਈ ਬਿਜਨਸ ਵੀ ਕਰੇ ਤਾਂ ਜਰੂਰੀ ਨਹੀਂ ਇਹ ਕਿ ਅੱਜ ਕੱਲ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ। ਗਿਆ ਹੈ ਕਿ ਤੁਸੀਂ ਅਗਰ ਕੁੱਛ ਸਾਈਡ ਬਿਜਨਸ ਵੀ ਕਰਨ ਦਾ ਸੋਚੋ ਤੇ ਤੁਸੀਂ ਪਹਿਲਾਂ ਸੋਚੋ ਕਿ ਕਿਹੜਾ ਬਿਜਨਸ ਇਹੋ ਜਿਹਾ ਕਰੀਏ ਜਿਹਦੇ ਵਿੱਚ। ਤੁਹਾਨੂੰ ਇਨਵੈਸਟਮੈਂਟ ਘੱਟ ਓਏ ਤੇ ਤੁਹਾਨੂੰ ਮਤਲਬ ਰਿਟਰਨ ਚ ਜਿਆਦਾ ਆ ਜਾਏ। ਬਟ ਉਹੀ ਹੈ ਅੱਜ ਕੱਲ੍ਹ ਕਪੀਟੀਸ਼ਨ ਵੀ ਬਹੁਤ ਜ਼ਿਆਦਾ ਹੈ ਹਰ ਇੱਕ। ਦੂਜਾ ਬੰਦਾ ਉਹੀ ਕੰਮ ਕਰ ਰਿਹਾ ਖਾਣ ਦਾ ਵੀ ਬਿਜਨਸ ਕਰ ਲਾਂਗੇ ਤੇ ਉੱਥੇ ਫੂਡ ਕੁਆਲਿਟੀ ਦੀ ਗੱਲ ਆ ਜਾਂਦੀ ਹੈ। ਫਿਰ ਉੱਥੇ ਫੇਰ ਇਹ ਵੀ ਹੁੰਦਾ ਨਾ ਕਿ ਤੁਸੀਂ। ਬਾਹਰੋਂ ਅਗਰ ਕੋਈ ਚੀਜ਼ ਚੱਕ ਕੇ ਵੀ ਲੈ ਕੇ ਆ ਰਹੇ ਹੋ ਸਮਾਨ ਉਮਾਨ ਜਿਹੜਾ ਤੁਸੀਂ ਇਨਵਟਰੀ। ਆਪਣੀ ਬਣਾ ਰਹੇ ਹੋ। ਉਹਦੇ ਵਾਸਤੇ ਫਿਰ ਤੁਹਾਨੂੰ ਕੁਆਲਿਟੀ ਵੀ ਮੈਟਰ ਕਰਦੀ ਆ, ਬਟ ਉਹੀ ਹੈ ਮਹਿੰਗਾਈ ਇੰਨੀ ਹੈ।
ਹਾਂਜੀ-ਹਾਂਜੀ, ਸਹੀ ਕਿਹਾ। ਹੁਣ ਦੇਖੋ ਮੇਰੇ ਘਰ ਦੇ ਵੀ ਪਹਿਲੀ ਗੱਲ ਤਾਂ ਮੰਨਦੇ ਨੀ ਸੀ ਕਿ ਮੈਨੂੰ ਬਾਹਰ ਭੇਜਣ ਲਈ ਮਤਲਬ ਆਊਟ ਆਫ ਇੰਡੀਆ ਮੇਰਾ ਜੋ ਰੀਅਲ ਬ੍ਰਦਰ ਹੈ ਇੱਕ ਹੀ ਬ੍ਰਦਰ ਹੈ ਤੇ ਇੱਕ ਮੈਂ ਆ ਤੇ ਉਹ ਲਰੇਡੀ ਬਾਹਰ ਹੈ। ਤਾਂ ਮੈਨੂੰ ਘਰ ਦੇ ਕਹਿੰਦੇ ਕਿ ਤੂੰ ਵੀ ਬਾਹਰ ਚਲੀ ਜਾਏਗੀ ਫਿਰ ਸਾਡੇ ਕੋਲ ਇੱਕ ਵੀ ਬੱਚੇ ਬੱਚਾ ਨੀ ਉਹਨਾਂ ਨੂੰ ਵੀ ਰਹਿੰਦਾ ਹਾਂ ਇੱਕ
ਹਾਂ, ਮਾਂ ਪਿਓ ਜਾ ਤੇ ਮਾਂ ਪਿਓ ਦਾ ਤੇ ਜੀਅ ਬੱਚਿਆਂ ਦੇ ਉੱਤੇ ਰਹਿੰਦਾ ਹੈ ਬੱਚਿਆਂ ਨੂੰ ਦੇਖ ਦੇਖ ਕੇ ਤੇ ਮਾਂ ਪਿਓ ਜੀਂਦੇ ਨੇ ਵਰਨਾ। ਜਿਹਨਾਂ ਦੇ ਕੋਲ ਬੱਚੇ ਨੀ ਹੈਗੇ ਤੇ ਉਹ ਲੋਕ ਕੀ ਕੀ ਜ਼ਿੰਦਗੀ ਜੀ ਰਹੇ ਆ ਅੱਜ ਮਤਲਬ ਇੱਕ ਮ ਮਕਸਦ ਹੈਗਾ ਨਾ ਜੀਣ ਦਾ ਕਿ ਹਾਂ ਬੱਚੇ ਵਾਸਤੇ ਸਾਨੂੰ ਕੁੱਛ ਕਰਨਾ। ਮਾਂ ਪਿਓ ਦਾ ਤਾਂ ਦਿਲ ਹੈ ਹੁੰਦਾ ਹੀ ਇਸ ਤਰ੍ਹਾਂ ਦਾ ਉਹਨਾਂ ਦਾ, ਤੇ ਹੋਏਗਾ ਹੀ ਕਿ ਬੱਚਾ ਇੱਕ ਵੀ ਇੱਕ ਬੱਚਾ ਬਾਹਰ ਚਲਾ ਗਿਆ ਹੁਣ ਦੂਜਾ ਵੀ ਜਾ ਰਿਹਾ।
ਹਾਂਜੀ-ਹਾਂਜੀ, ਤੇ ਫਿਰ ਮੈਂ ਉਹਨਾਂ ਨੂੰ ਸਮਝਾਇਆ ਕਿ ਦੇਖ ਦੇਖੋ ਜੇ ਆਪਾਂ ਇੰਡੀਆ ਚ ਰਹੀਏ ਇੰਡੀਆ ਚ ਕਮਾਈ ਹੈਗੀ ਨਹੀਂ ਹੈਗੀ ਹੁਣ ਉੱਧਰ ਦੇ ਆਪਾਂ ਡੋਲਰ ਕਮਾਉਣਾ ਇੱਧਰ ਆਪਾਂ ਰੁਪੀਜ਼ ਚ ਕਨਵਰਟ ਕਰਨਾ ਤਾਂ ਬਹੁਤ ਜ਼ਿਆਦਾ ਫ਼ਰਕ ਪੈ ਜਾਂਦਾ। ਹੁਣ ਉੱਧਰ ਦੇ ਹੰਡਰਡ ਡੋਲਰ ਤੇ ਇੱਧਰ ਦਾ ਛੇ ਹਜ਼ਾਰ ਬਣਦਾ ਦੇਖ ਲੋ ਤੁਸੀਂ ਕਿੰਨਾ ਫ਼ਰਕ ਪੈ ਰਿਹਾ ਵਾ। ਉੱਧਰ ਦੇ ਸਿਰਫ ਸੌ ਰੁਪਏ ਹੀ ਹੋਏ ਉਹ ਬਟ ਉਰੇ ਆ ਕੇ ਛੇ ਹਜ਼ਾਰ ਚ ਕਨਵਰਟ ਹੋ ਰਹੇ ਨੇ। ਫ਼ਰਕ ਤਾਂ ਕਿੰਨਾ ਪੈ ਜਾ ਨਾ ਤੇ ਨਾਲੇ ਦੇਖਿਆ ਜਾਵੇ ਇੰਡੀਆ ਚ ਨਾਮ ਕੋਈ ਜੋਬ ਹੈ ਨਾ ਕੋਈ ਕੁਛ ਹੈ, ਮਤਲਬ ਇੰਡੀਆ ਚ ਕੁੱਛ ਹੈ ਹੀ ਨਹੀਂ ਦੇਖ ਦੇਖਿਆ ਜਾਵੇ ਤਾਂ ਨਾ ਮਤਲਬ ਮਹਿੰਗਾਈ ਵੀ ਇਨੀ ਤੇ ਕੁਛ ਕੰਮ ਧੰਦਾ ਵੀ ਹੈ ਨਹੀਂ।
ਹੂੰ, ਉਹ ਤੇ ਹੈ ਹੀ ਹੈ, ਅੱਜ ਕੱਲ੍ਹ ਤਾਂ ਇਹੀ ਸਭ ਚੱਲਦਾ ਪਿਆ। ਹੂੰ, ਆਪਾਂ ਤੇ ਇਹੀ ਸੋਚਦੇ ਹਾਂ ਜਿਵੇਂ ਤਿਵੇਂ ਬਸ ਮੈਂ ਤੇ ਉਹੀ ਅੱਜ ਕੱਲ੍ਹ ਤਾਂਹੀ ਕਰਕੇ ਤੇ ਅੱਜ ਕੱਲ ਜਿਹੜੇ ਫੈਮਲੀਆਂ ਹੈ ਉਹ ਸਿਰਫ ਇੱਕ ਹੀ ਜਵਾਕ ਹੀ ਰੱਖ ਰਹੇ ਨੇ। ਕਿਉਂਕਿ ਪਤਾ ਹੈ ਬਈਆ ਇੱਕ ਨੂੰ ਪੜ੍ਹਾ ਲੋ ਬਹੁਤ ਵੱਡਾ ਕੰਮ ਹੈ। ਹੁਣ ਮੈਂ ਜਿੱਥੇ ਰਹਿ ਰਹੀ ਹਾਂ ਉੱਥੇ ਮੈਂ ਸੋਚੋ ਮੇਰਾ ਬੱਚਾ ਸੈਕਿੰਡ ਕਲਾਸ ਚ ਹੈਗਾ ਜਵਾਕ ਕਲਾਸ ਚ ਤੇ ਉਹਦੀ ਫੀਸ ਆਪਾਂ ਡੇਢ ਦੇ ਰਹੇ ਹਾਂ ਡੇਢ ਲੱਖ ਸਿਰਫ ਫੀਸ ਹੀ ਫੀਸ ਜਾ ਰਹੀ ਹੈ ਉਹੋਂ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
ਬੱਚੇ ਨੂੰ ਕਰਲੋ, ਪੜ੍ਹਾ ਲੋ, ਵੱਡਾ ਕਰ ਲੋ ਇਹੀ ਬਹੁਤ ਹੈ।
ਸਹੀ ਕਿਆ ਸਹੀ ਕਿਹਾ। ਉਹੀ ਅੱਜ ਕੱਲ੍ਹ ਮੈਂ ਵੀ ਉਹੀ ਸੋਚ ਰਹੀ ਸੀ ਨਾ ਮਹਿੰਗਾਈ ਕਿੰਨੀ ਵੱਧ ਰਹੀ ਹੈ ਦਿਨੋ ਦਿਨ।
ਹਾਂਜੀ ਉਹ ਤੇ ਹੈ ਹੀ ਹੈ ਬਹੁਤ ਜ਼ਿਆਦਾ ਖਰਚਾ। ਪੈਟਰੋਲ ਵੱਧ ਗਿਆ ਸਬਜ਼ੀਆਂ ਦੇ ਦਾਮ ਵੱਧ ਗਏ ਵੱਧ ਦਮਾ ਦਮ ਵੱਧ ਰਹੇ ਨੇ ਚਲੋ ਠੀਕ, ਹੈ ਲੇਕਿਨ ਘੱਟ ਤੋਂ ਘੱਟ ਕੁਆਲਿਟੀ ਤੇ ਰਹੇ ਨਾ ਕੁਆਲਿਟੀ ਵੀ ਨੀ ਠੀਕ ਆ ਰਹੀ ਹੈ।
ਹਾਂਜੀ-ਹਾਂਜੀ, ਚਲੋ ਮੈਨੂੰ ਕਾਲ ਆ ਰਿਹਾ ਫਿਰ ਮੈਂ ਤੁਹਾਡੇ ਨਾਲ ਬਾਅਦ ਚੋਂ ਗੱਲ ਕਰੂੰਗੀ ਮਨੂੰ ਗੱਲ ਕਰਕੇ ਵੀ ਬਹੁਤ ਵਧੀਆ ਲੱਗਿਆ। ਕੋਈ ਨਾ ਮੈਨੂੰ ਕਾਲ ਕਰਦੇ ਰਿਹਾ ਕਰੋ ਜੀ।
ਹਾਂਜੀ-ਹਾਂਜੀ, ਜ਼ਰੂਰ ਜੀ, ਚਲੋ ਜੀ ਓਕੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।